ਹੋਰ ਜੀ,
ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਕੀ ਹਾਲ ਐ।
ਵਧੀਆ-ਵਧੀਆ ਤੁਸੀਂ ਦੱਸੋ ਕੀ ਹਾਲ ਨੇ, ਬੜੇ ਟਾਈਮ ਬਾਅਦ ਫੋਨ ਕੀਤਾ। ਤਾਜ਼ੀ,
ਬਸ ਟਾਈਮ ਹੀ ਨੀ ਲੱਗਦਾ ਬਸ, ਬਸ ਹੁਣ ਮੈਂ ਲੇਟੀ ਵੀ ਸੀ। ਸੋ ਤਾਂ ਨੀ ਗਏ। ਡਿਸਟਰਬ ਤਾਂ ਨੀ ਕੀਤਾ।
ਨਹੀਂ-ਨਹੀਂ ਹਲੇ ਨੀ ਹਲੇ। ਲੇਟ ਹੀ ਸੋਨੇ ਆ ਸਾਨੂੰ ਬਾਰਾਂ ਵੱਜ ਜਾਂਦੇ ਨੇ ਸੌਂਦਿਆ ਨੂੰ,
ਅੱਛਾ, ਹਾਂ ਉਹੀ ਉਹ ਮੈਨੂੰ ਦੱਸ। ਦੇ ਵਿੱਚ ਤੁਹਾਡੇ ਵ ਗੁੜੀਆ ਦੱਸੀ ਸੀ ਬਈ ਉਹ ਲੇਟ ਹੀ ਸੌਂਦਾ ਸਾਡੇ ਘਰ ਸਾਰੇ। ਤੇ ਫੇਰ ਮੈਂ ਕਿਹਾ ਚਲ ਮਿਲਾ ਵਾ ਕਿੰਨਾ ਟਾਈਮ ਹੋ ਗਿਆ ਸਵੇਰੇ ਦਾ ਸਾਰਾ ਦਿਨ ਬੱਚਿਆਂ ਕੋਲ ਰਹਿੰਦਾ
ਹਾਂ ਸਾਡੇ ਵੀ ਐਵੇਂ ਸਾਰਾ ਦਿਨ ਘਰ ਬੱਚੇ ਫੜ ਕੇ ਰੱਖਦੇ ਨੇ ਫੋਨ ਸਾਡੀ ਕੁੜੀ ਏ ਇਹ ਨਾ ਘਰ ਬੜੇ ਤੇਜ਼ ਸਾਰਾ ਦਿਨ ਫੋਨ ਲੈ ਕੇ ਰੱਖਦੀ ਹੈ
ਅੱਛਾ ਹੁਣ ਬੱਚੇ ਬਸ ਸਾਰੇ ਹੀ ਇਸੇ ਤਰ੍ਹਾਂ ਨੇ ਅੱਜ ਕੱਲ ਹੋਰ ਖਾ ਲਈ ਰੋਟੀ
ਹਾਂ ਰੋਟੀ ਅਸੀ ਖਾ ਲਈ ਸੀ
ਅੱਛਾ ਕੀ ਬਣਾਇਆ ਫੇਰ ਅੱਜ
ਖਿਚੜੀ ਬਣਾਈ ਸੀ
ਖਿਚੜੀ ਅੱਛਾ ਕਿਹੜੀ
ਨਹੀਂ ਨਹੀਂ ਛਿਲਕਿਆਂ ਦੀ ਦਾਲ ਦੀ
ਅੱਛਾ ਅੱਛਾ ਕੋਈ ਬਿਮਾਰ ਸੀ ਜਾ ਵੈਸੇ ਈ
ਨਹੀਂ ਵੈਸੇ ਹੀ ਅੱਜ ਦਿਲ ਕਰਦਾ ਬਸ ਖਾਣ ਤੇ ਬਣਾਈ
ਅੱਛਾ ਅੱਛਾ ਹਾਂ ਹਾਂ
ਨਹੀਂ ਫੇਰ ਖਿਚੜੀ ਉਵੇਂ ਨੀ ਬਣਾਈ ਵਧੀਆ ਤੜਕਾ ਤੜਕਾ ਲਾ ਕੇ ਟਮਾਟਰ ਪਿਆਜ
ਅੱਛਾ ਵਧੀਆ ਤੜਕਾ ਕਿਵੇਂ ਲਾਇਆ ਉਹਨੇ
ਜੀਰੇ ਤੇ ਉਹਦਾ ਲਸਣ ਤੜਕਾ ਲਾਓ ਤੇ ਹਾਂ ਇੱਕ ਹੁੰਦਾ ਟਮਾਟਰ ਪਿਆਜ ਜਿਵੇਂ ਅਸੀਂ ਸਬਜ਼ੀਆਂ ਨੂੰ ਦਾ ਤੜਕਾ ਲਾਣੇ ਆ ਨਾ
ਅੱਛਾ ਤੇ ਕਿਵੇਂ ਲਾਇਆ ਤੜਕਾ ਫਿਰ
ਬਸ ਪਹਿਲੇ ਉਹ ਖਿਚੜੀ ਇੱਕ ਪਾਸੇ ਧਰ ਤੀ ਅਸੀ ਥੋੜੀ ਦੇਰ ਧੋ ਕੇ ਸੇ ਕੇ ਖਿਚੜੀ ਦਾਲ ਦੀ ਵਿੱਚ ਨਮਕ ਹਲਦੀ ਤੇ ਥੋੜ੍ਹਾ ਘਿਓ ਪਾ ਕੇ ਦੋ ਸੀਟੀਆਂ ਦਵਾਈਆਂ ਉਹਨੂੰ ਤੇ ਇੱਕ ਪਾਸੇ ਮੈਂ ਕੱਟਨ ਬਰੀਕ ਤੇ ਨਾਲ ਲਸ ਕੱਟਿਆ, ਹਰੀ ਮਿਰਚ ਕੱਟੀ ਤੇ ਟਮਾਟਰ ਬਰੀਕ ਕੱਟਨਾ ਐ, ਫਿਰ ਪਹਿਲੇ ਮੈਂ ਪਿਆਜ਼ ਹਾਂ ਕਹਿੰਦੀ ਤਾਂ ਪਈ ਆ, ਟਮਾਟਰ ਪਿਆਜ ਦਾ ਤੜਕਾ ਲਾ ਕੇ ਉਹ ਸਬਜ਼ੀ ਮਤਲਬ ਸਵਾ ਆ ਜਾਂਦਾ ਸੀ ਨਾ ਫਿਰ, ਹਾਂਜੀ ਬਸ ਫਿਰ ਕੜਾਾਈ ਬਸ ਫਿਰ ਕੜਾਹੀ 'ਚ ਲਸਨ ਤੇ ਹਰੀ ਮਿਰਚ ਪਹਿਲੇ ਭੁਨ ਲਈ। ।
ਅੱਛਾ-ਅੱਛਾ।
ਨ ਹੋ ਗਿਆ ਫਿਰ ਮੈਂ ਪਿਆਜ ਪਾ ਤਾ ਵਿੱਚ ਬਫ਼ ਫੇਰ ਬਰਾਉਨ ਜਦੋਂ ਪਿਆਜ਼ ਵੀ ਬ੍ਰਾਊਨ ਹੋ ਗਿਆ ਫਿਰ ਮੈਂ ਵਿੱਚ ਟਮਾਟਰ ਪਾ ਤੇ, ਤੇ ਨਮਕ ਵਗੈਰਾ ਪਾ ਤੇ ਮਸਾਲੇ ਹਲਦੀ ਪਾਤੀ ਥੋੜ੍ਹੀ ਤੇ ਅ ਗਰਮ ਮਸਾਲਾ ਪਾ ਤਾ, ਸੁੱਕਾ ਧਨੀਆ ਪਾ ਤਾ ਤੈ, ਬਸ ਇਹ ਮਸਾਲੇ ਪਾ ਕੇ ਉਹਨੂੰ ਭੁੰਦੀ ਗਈ ਆਂ, ਜਦੋਂ ਓਹਦਾ ਘਿਓ ਨਿਕਲ ਗਿਆ ਤੜਕੇ ਦਾ, ਫੇਰ ਮੈਂ ਵਿੱਚ ਖਿਚੜੀ ਪਾ, ਖਿਚੜੀ ਸੁੱਟਦਾ ਸਾਰਾ।
ਅੱਛਾ ਸਵਾਦ ਬਨੀ ਹੋਨੀ ਫੇਰ ਹਾਂ।
ਬੜੀ ਸਵਾਦ ਬਨੀ ਸੀ, ਹਾਂ ਇੱਕ ਸਿੰਪਲ ਹਾਂ ਇੱਕ ਸਿੰਪਲ ਵੀ ਬਨਦੀ ਹੈ ਨਾ, ਸਿੰਪਲ ਚ ਬਸ ਤੁਸੀਂ ਕਹਿੰਦੇ ਲਸਨ ਦਾ, ਹਿੰਂਗ ਦਾ ਤੇ ਜੀਰੇ ਤੇ ਲੜਕਾ ਲਾਂਦੇ ਹੋ।
ਅੱਛਾ।
ਇੱਕ ਇਹ ਤੜਕਾ ਹੁੰਦਾ ਥੋੜਾ ਮਤਲਬ ਸਬਜ਼ੀ ਦਾ ਸਵਾਦ ਆ ਜਾਂਦਾ ਤੇ ਨਾ।
ਅੱਛਾ-ਅੱਛਾ, ਨਾਲ ਦਹੀ
ਨਹੀਂ ਨਾਲ ਨਾ ਅਸੀਂ ਅੱਜ ਬਾਜ਼ਾਰ ਗਏ ਸੀ ਤੇ ਉੱਥੋਂ ਅਸੀਂ ਚਾਪਾਂ ਖਾ ਲਈਆਂ ਸੀ, ਬਸ ਥੋੜੀ ਗ੍ਰੇਵੀ ਬਚ ਗਈ ਸੀ ਫਿਰ ਤੇ ਘਰ ਪੈਕ ਕਰਾ ਲੀ।
ਅੱਛਾ-ਅੱਛਾ।
ਉਹ ਗ੍ਰੇਵੀ ਅਸੀਂ ਖਾਧੀ ਸੀ ਫਿਰ।
ਅੱਛਾ ਚਲੋ, ਹਾਂ-ਹਾਂ, ਹਾਂਜੀ, ਮੌਸਮ ਬਹੁਤ ਵਧੀਆ ਤੇ ਅੱਜ ਕੱਲ ਠੰਡਾ ਐ ਜੇ ਬੰਦਾ ਤੇ ਘੁੰਮਨ ਜਾਏ ਨਹੀਂ।
ਹਾਂਜੀ। ਹੋਰ ਤੁਸੀਂ ਕੀ ਬਨਾਇਆ ਸੀ? ਅੱਛਾ,
ਅਸੀਂ ਅੱਜ ਬਣਾਏ ਸੀ ਦਾਲ, ਬਣਾਏ ਸੀ ਮੂੰਗੀ ਤੋਂ
ਅੱਛਾ ਵੈਸੇ ਹੀ ਆ ਵੈ ਤੁਸੀਂ, ਅਸੀਂ ਤਾਂ ਬਣਾਦੇ ਹਾਂ ਮੂੰਗੀ ਧੋਤੀ ਦਾਲ ਗੱਲ ਜਦੋਂ ਕੋਈ ਬਿਮਾਰ ਹੋਏ ਸਾਡੇ ਕੋਲ ਕੋਈ ਖਾਂਦਾ ਹੀ ਨੀ,
ਖਾਂ ਲੈਂਦੇ ਨੇ ਵੈਸੇ ਨੋਰਮਲ ਜਦੋਂ ਮਰਜ਼ੀ ਮਤਲਬ ਕਿ ਬਣਾ ਲੋ ਹਲਕੀ ਫੁਲਕੀ ਹਫਤੇ ਚ ਇੱਕ ਦੋ ਵਾਰ ਤੋ ਬਨ ਵੀ ਜਾਂਦੀ ਹੈ।
ਚਲੋ, ਵੀ ਸਾਡੇ ਤੋਂ ਕੋਈ ਨੀ ਖਾਂਦਾ ਹਾਂਜੀ। ਹੋਰ,
ਔਰ ਬਸ ਵਖਤ ਬੜਾ ਅੱਜ ਸੌਣ ਨੂੰ ਟਾਈਮ ਲੱਗੇਗਾ, ਗੱਲ ਕਰਨਾ ਥੋੜ੍ਹੀ ਦੇਰ,
ਬੈਸੇ ਬਸ ਮੈਂ ਵੀ ਬਿਜ਼ੀ ਰਹਿੰਦੀ ਹਾਂ ਸਾਰਾ ਦਿਨ ਟਾਈਮ ਹੀ ਨਹੀਂ ਲੱਗਦਾ।
ਹੂੰ,
ਹੋਰ ਦਸੋ, ਬੱਚੇ ਕਿ ਕਰਦੇ ਪਏ ਤੁਹਾਡੇ
ਹੋਰ,
ਮੈਂ ਕਿਹਾ ਬੱਚੇ ਕਿ ਕਰਦੇ ਪਾਏ ਤੁਹਾਡੇ?
ਟੀਵੀ ਕੋਈ ਫੋਨ,
ਅੱਛਾ ਛੁੱਟੀਆਂ ਤਾਂ ਪੈ ਗਈਆਂ ਹੋਣੀਆਂ ਨਾ
ਛੁੱਟੀਆਂ ਦਾ ਬੈ ਆ ਨੇ ਬਸ ਬੱਚੇ ਛੋਟੇ ਤੰਗ ਹੀ ਬਹੁਤ ਕਰਦੇ ਨੇ ਟਿਊਸ਼ਨ ਬਸ ਅੱਜ ਸੰਡੇ ਸੀ, ਟਿਊਸ਼ਨ ਵੀ ਬੰਦ ਅਸੀ ਅੱਜ, ਛੁੱਟੀ ਸੀ, ਟਿਊਸ਼ਨ ਦੇ ਹੂੰ ਅੱਜ ਸੰਡੇ ਸੀ। ਬੂੜਿਆ ਸਾਹਿਬ ਗਏ ਸੀ ਉੱਥੇ,
ਅੱਛਾ, ਬੂੜੀ ਸਾਹਿਬ ਕੀ ਕੀ ਗੁਰਦੁਆਰੇ ਐ।
ਸਾਹਿਬ ਇੱਥੇ ਗੁਰਦੁਆਰਾ ਹੈ, ਨਵੀਂ ਪਾਤਸ਼ਾਹੀ ਜੀ ਦਾ ਗੁਰੂ ਰੇਗ ਬਹਾਦਰ ਸਾਹਿਬ ਜੀ ਦਾ ਹਾਂਜੀ ਹਾਂਜੀ ਓਕੇ, ਤੇ ਹਰ ਸੰਡੇ ਨੂੰ, ਹਰ ਸੰਡੇ ਨੂੰ ਉੱਥੇ ਸੰਗਤ ਬਹੁਤ ਹੁੰਦੀ ਹੈ ਕੀਰਤਨ ਹੁੰਦਾ ਸਾਰਾ ਦਿਨ, ਇੱਕ ਸਾਮਣੇ ਵੀ ਗੁਰਦ ਦੁਆਰਾ ਹੈ ਉੱਥੇ ਕੀਰਤਨ ਵੀ ਹੁੰਦਾ ਤੇੇ ਚੁਪਹਿਰਾ ਸਾਹਿਬ ਹੂੰ ਬਾਰਾਂ ਵਜੇ ਸ਼ੁਰੂ ਹੁੰਦਾ, ਚਾਰ ਵਜੇ ਭੋਗ। ਦਾ ਸਾਡੇ ਚਾਰ ਵਜੇ ਫੇਰ ਲੰਗਰ ਤਾਂ ਸਾਰਾ ਦਿਨ ਹੀ ਚੱਲਦਾ ਦੋਨੋ ਗੁਰਦੁਆਰਿਆਂ ਚ ਜਿੱਥੇ ਮਰਜ਼ੀ ਖਾ ਸਕਦਾ ਬੰਦਾ।
ਅੱਛਾ, ਚਲੋ ਵਧੀਆ-ਵਧੀਆ।
ਉਥੇ ਰਹੇ ਆਂ, ਸਵੇਰੇ ਗਏ ਆਂ ਗਿਆਰਾਂ ਵਜੇ, ਸ਼ਾਮੀ ਆਏ ਆਂ ਅਸੀ ਸਾਡੇ ਹਾਂਜੀ
ਅੱਛਾ ਹੋਰ
ਤੁਸੀ ਸੁਣਾਓ।
ਬਸ ਬੈਠੇ ਹੋਏ ਸੀ, ਫੋਨ ਆ ਗਿਆ ਤੁਹਾਡਾ, ਵਧੀਆ ਕੀਤਾ ਤੁਸੀਂ।
ਹੂੰ।
ਹੋਰ ਦੱਸੋ ਜਾਣਾ ਕਿਤੇ
ਹਾਂ ਛੁ ਛੁਟਿਆਂ ਸੋਚਦੇ ਪਏ ਆਂ ਕਿੱਥੇ ਜਾਈਏ? ਮੈਂ ਕਿਹਾ ਪੁੱਛਾਂ ਭੈਣ ਜੀ ਓਰਾਂ ਨੂੰ। ਤੁਸੀਂ ਕਿੱਥੇ ਜਾਣਾ, ਇਕੱਠੇ ਹੀ ਚੱਲ ਪੈਨੇ ਆਂ।
ਨਾ ਮੇਰਾ ਤਾਂ ਹਲੇੇ ਕੋਈ ਹੈ ਨਹੀਂ ਪਲੈਨ ਕਿੱਥੇ ਜਾਨ ਦਾ।
ਅੱਛਾ। ਕਿਉਂ ਚਲੋ
ਬਸ ਟਾਈਮ ਹੀ ਨਹੀਂ ਲੱਗਦਾ ਪਿਆ ਮੈਨੂੰ ਨਾ।
ਕਿਉਂ?
ਬਸ
ਟਾਈਮ, ਟਾਈਮ ਤਾਂ ਕੱਢਣਾ ਪੈਂਦਾ ਵੇਖੋ ਟਾਈਮ ਤਾਂ ਇਸ ਤਰ੍ਹਾਂ ਲੱਗਦਾ ਹੀ ਨੀ ਹੈਗਾ।
ਨੀ ਮਿਲ ਪਾਂਦਾ ਮੈਨੂੰ ਤਾਂ
ਹੂੰ।
ਕੋਈ ਨੀ ਤੁਸੀਂ ਹੋ ਆਓ ਮੈਂ ਫਿਰ ਕਦੀ ਬਨਾ ਲਾਂਗੀ ਪਲੈਨ ਤੁਹਾਡੇ ਨਾਲ ਜਾਨ ਦਾ।
ਚੱਲੋ ਠੀਕ ਐ। ਅਸੀਂ ਸ਼ੈਦ ਜਾਵਾਂਗੇ। ਇਧਰ ਦੇਹਰਾਦੂਨ ਵਾਲੀ ਸਾਈਡ ਜਾਣਾ ਵੇ। ਇੱਕ ਦੋ ਦਿਨ ਤੱਕ ਵੇਖੋ ਹੂੰ। ਦੇਖ ਲੈਣਾ ਅਗਰ ਪਲੈਨ ਹੋਏ ਤੇ ਚੱਲਣਾ ਨਾਲ।
ਹਾਂ ਕੋਈ ਨੀ ਮੈਂ ਦੱਸ ਦਾਂਗੀ ਜਿਵੇਂ ਹੋਇਆ, ਤੇ ਕਿੱਥੇ ਅੱਗੇ ਕੀ ਮਨਸੂਰੀ ਬੈਂਕ ਵਗੈਰਾ ਜਾਉਗੇ।
ਹਾਂ ਮਨਸੂਰੀ ਉੱਥੇ ਹੋਰ ਵਧੀਆ ਮੌਸਮ ਹੋਣਾ,
ਸਹੀ ਗੱਲ ਆਪਣਾ ਹੋ
ਨਹੀ ਰਹਿੰਦੇ ਨੇ ਉੱਥੇ ਲ ਗੈਸਟ ਹੈਨੇ ਨੇ ਉੱਥੇ ਰਿਸ਼ਤੇਦਾਰ ਆਪਣੇ ਆ, ਪਰ ਫਿਰ ਵੀ ਇੱਕ ਦੋ ਦਿਨ ਰਹਿ ਜਾ ਗੇ ਕਦੋਂ ਦੇ ਕਹਿੰਦੇ ਰਹਿੰਦੇ ਨੈ ਆਉ ਆਉ।
ਹੂੰ, ਚਲੋ ਵਧੀਆ ਹੋਆ ਘੁੰਮ ਫਿਰ ਇਸੇ ਬਹਾਨੇ,
ਹੂੰ ਇਹ ਛੁੱਟੀਆਂ ਚ ਹੁੰਦਾ ਹੈ, ਬੱਚਿਆਂ ਨੂੰ ਲੈ ਕੇ ਕਿੱਥੇ ਚਲੇ ਜਾ ਗੇ।
ਬੰਦੇ ਨੇ,
ਹੂੰ,
ਹੋ ਸਾਢੇ ਅੱ ਉੱਥੇ ਵੀ ਲਾਲੋ ਚੱਕਰ ਕਦੀ।
ਹਾਂ ਆਵਾਂਗੀ, ਉੱਧਰ ਹੀ ਉੱਧਰ ਹੀ ਆ ਕੋਈ ਨੀ ਮੈਂ ਜਾਵਾਂਗੀ, ਉਸ ਸਾਈਡ ਜਾਣਾ ਸੀ ਮੈਂ ਟੇਲਰ ਕੋਲ ਵੀ ਜਾਣਾ ਸੀ।
ਅੱਛਾ-ਅੱਛਾ, ਚਲੋ ਜੀ ਚਲੋ। ਸੂਟ ਦਿੱਤਾ ਸੀ ਇਕ ਤੁਸੀਂ,
ਸੂਟ ਆਹੋ ਤੁਹਾਡਾ ਸੀਤਾ ਤਾ ਸੀ। ਲੈ ਜਾਂਦੇ ਤੁਸੀਂ ਆ ਕੇ,
ਮੰਨੂੰ ਨੀ ਪਤਾ ਤੁਸੀਂ ਆਜੋ। ਨਾਲ ਮਿਲ ਜਾਣਾ। ਨਾਲ ਸੂਟ ਦੇ ਜੋ ਮੈਨੂੰ,
ਚਲੋ ਵੈਸੇ ਵੀ ਮੈਂ ਆਣਾ ਉਸ ਸਾਈਡ ਮੈਂ ਆਵਾਂਗੀ ਮੈਂ ਵੀ,
ਹਾਂ ਤੁਸੀਂ ਕਿਵੇਂ ਬਣਾਇਆ ਮੇਰਾ ਸੂਟ, ਕੀ ਕੋਟ ਸੈਟ ਬਣਾਇਆ ਕੀ ਸੂਟ ਕਿਵੇਂ ਬਣਾਇਆ ਦੱਸ
ਨਹੀਂ-ਨਹੀਂ ਅਫਗਾਨੀ ਸਲਵਾਰ ਲਾ ਤੁਸੀਂ ਕਿਹਾ ਸੀ, ਨਾ ਉਹ
ਅੱਛਾ ਹਾਂ-ਹਾਂ-ਹਾਂ ਤੇ ਕਮੀਜ਼, ਕਿ ਸ਼ੋਟ ਬਣਾਇਆ ਨ
ਹਾਂ ਨਹੀਂ-ਨਹੀਂ ਸ਼ੋਟ ਕਮੀਜ਼, ਬਣਾਇਆ।
ਤੇ ਲੈਂਸ ਵਗੈਰਾ ਲਾਈ ਜੇ ਗਲਾ ਵਗੈਰਾ ਕਿਵੇਂ ਬਣਾਇਆ ਸੀੇ।
ਲੈਸ ਵਗੈਰਾ ਲਾਈ ਏ ਗਲਾ ਜਿਹੜਾ ਤੁਸੀਂ ਦੱਸ ਗਏ ਸੀ ਉਹੀ ਬਣਾਇਆ ਏ
ਅੱਛਾ ਉਹ ਹਰਟ ਸ਼ੇਪ ਵਾਲਾ ਤੇ ਡੋਰ ਮੈ ਤੇ ਹਰਟ ਸ਼ੇਪ ਆ
ਆਹੋ ਹਰਟ ਸ਼ੇਪ
ਤੇ ਪਿੱਛੇ ਡੋਰੀ ਵੀ ਲਾਉਣੀ ਸੀ ਲਾ ਤੀ ਸੀ ਤੁਸੀਂ ਆਪਣੇ ਵੱਲੋਂ ਮੈਂ ਤੁਹਾਨੂੰ ਪੈਸੇ ਦੇ ਦਾਂਗੀ ਜਿੰਨੇ ਵੀ ਲੈੰਸ ਵਗੈਰਾ ਦ ਹੋਇਆ ਨਾ ਆਪਾਂ ਉੱਪਰ ਜਿੰਨਾ ਵੀ ਹੋਇਆ
ਉਹ ਤਾਂ ਚੱਲਦਾ ਰਹਿੰਦਾ ਕੋਈ ਗਲ ਨਹੀਂ
ਹਾਂਜੀ ਤੇ ਲਾਈਨਿੰਗ ਲਾਈ ਸੀ ਯਾ ਐਵੇਂ ਈ ਬਣਾ ਤਾ ਸੀ
ਨਹੀਂ ਨਹੀਂ ਕੋਟਨ ਦਾ ਸੀ ਸੂਟ
ਅੱਛਾ ਅੱਛਾ ਮੈਨੂੰ ਪਤਾ ਨੀ ਸੀ ਨਾ ਮੈਂ ਕਿਉਂਕਿ ਕੱਪੜੇ ਘੱਟ ਈ ਸਵਾਨੀ ਆ ਮੈ ਰੈਡੀਮੇਡ ਲੈਂਦੀ ਆ ਜਿਆ ਜਿਆਦਾ
ਹਾਂ ਤੇ ਮੈਨੂੰ ਲਾਈਨਿੰਗ ਵਗੈਰਾ ਤਾਂ ਪਤਾ ਨਹੀਂ ਅੱਛਾ ਕੋਈ ਨੀ ਚਲੋ ਵਧੀਆ ਪੀ ਦਾ ਤੁਸੀਂ ਇੰਨੇ ਟੈਮ ਦਾ ਪਿਆ ਤਾਂ ਸੀ ਮੇਰੇ ਕੋ ਕੋਲ ਕੋਈ ਟੇਲਰ ਹੀ ਨਹੀਂ ਮਿਲਦਾ ਪਿਆ ਸੀ ਮੈਂਨੂੰ ਤਾਂ
ਕੱਪੜੇ ਏਦਾਂ ਹੀ ਸੀਣੀ ਆ ਤਾਂ ਹੀ ਤਾਂ ਮੈਂ ਲੈਂਦੀ ਨੀ ਕਿਸੇ ਕੋਲ ਕੱਪੜੇ ਕਿਉਂਕਿ ਮੈਨੂੰ ਟਾਈਮ ਘੱਟ ਹੀ ਹੁੰਦਾ ਮੈਂ ਕਦੀ ਕਦੀ ਤਰੋਪਾ ਲਗਾਉਂਦੀ ਹਾਂ ਹਾਂ ਬਹੁਤ ਔਖਾ
ਚਲੋ ਕੋਈ ਨੀ ਤੁਸੀਂ ਮੈਨੂੰ ਦੱਸ ਦਿਓ ਕਿ ਕੀ ਕੀ ਪੇਮੈਂਟ ਹੈ ਮੈਂ ਤੁਹਾਨੂੰ ਘ
ਹਾਂ ਕੋਈ ਨੀ ਉਹ ਕਰਲਾਂਗੇ ਹਮਮ
ਹੋਰ ਮੈਨੂੰ ਲੱਗਦਾ ਤੁਹਾਡੀ ਗੁੜੀਆ ਕੁੱਛ ਬੋਲ
ਹਾ ਹਾ ਇਹਨੂੰ ਆਪਣੀ ਤਾਰੀਫ਼ ਦਾ ਹੀ ਹੁੰਦਾ ਬਈ ਮੇਰੀ ਤਾਰੀਫ਼ ਹੋਏ ਫੋਨ ਚ ਮੰਮਾ ਕਿਸੇ ਕਿਸੇ ਨਾਲ ਗੱਲ ਕਰੇ ਕਹੇ ਮੰਮਾ ਬਈ ਮੈਂ ਪਾਠ ਕਰ ਅਸੀਂ ਗੁਰਦੁਆਰੇ ਜਾਂਦੇ ਹਾਂ ਬਸਨੂੰ ਇਹਨੂੰ ਸ਼ੌਕ ਹੁੰਦਾ ਕਿ ਮੇਰੀ ਧਾਰੀ
ਪਰ ਇਹਨੂੰ ਸਿਖਾਓ ਨਾ ਤੁਸੀਂ ਚੰਗੀ ਗੱਲਰ ਥੋੜ੍ਹੀ ਆ ਮੈਂ ਕਿਸੇ ਨਾਲ ਫੋਨ ਵਿੱਚ ਗੱਲ ਕਰਨੀ ਹੈ ਨਾ
ਨਹੀਂ ਨਹੀਂ ਇਹਨੂੰ ਪਤਾ ਪਤਾ ਹੈ ਨਾ ਮੰਮੀ ਆਪਣੀ ਫਰੈਂਡ ਨਾਲ ਗੱਲ ਕਰਦੀ ਵੀ ਇਹਨੂੰ ਉਹ
ਅੱ ਚਲੋ ਫਿਰ ਠੀਕ ਹੈ ਮੈਂ ਤੁਹਾਨੂੰ ਕਰਨੀ ਆ ਹੈਂ
ਚਲੋ ਠੀਕ ਹੈ ਹਾਂਜੀ ਸਿ ਸ੍ਰੀ ਅਕਾਲ